ਹੈਲੋ।
ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ, ਕੀ ਹਾਲ ਹੈ ਤੁਹਾਡਾ?
ਮੈਂ ਬਸ ਠੀਕ ਹਾਂ ਤੁਸੀਂ ਸੁਣਾਓ ਠੀਕ ਹੋ?
ਹਾਂ, ਮੈਂ ਠੀਕ ਹਾਂ ਤੁਸੀਂ ਸਪੀਕਰ ਉੱਤੇ ਗੱਲ ਕਰ ਰਹੇ ਹੋ ਜਾਂ ਫਿਰ ਸਪੀਕਰ ਆਪਣੇ ਕੋਲ ਰੱਖ ਕੇ ਗੱਲ ਕਰ ਰਹੇ ਥੋੜ੍ਹੇ ਜਿਹੀ ਨਾ ਆਵਾਜ਼
ਜ਼ਿਆਦਾ ਤੇਜ਼ ਆ ਰਹੀ ਹੈ।
ਨਹੀਂ, ਜਿੱਦਾਂ ਆਪਾਂ ਸਪਿੱਕਰ ਦੇ ਕੋਲ ਥੋੜੀ ਗੱਲ ਕਰਦੇ ਹ ਨਾ ਹਾਂ ਠੀਕ
ਨਹੀਂ-ਨਹੀਂ, ਮੈਂ ਸਪੀਕਰ ਤੇ ਨਹੀਂ, ਮੈ ਨਾ ਹੈਢ ਸੈਟ ਕਨੈਕਟ ਕੀਤੇ ਹੋਏ ਨੇ।
ਓਕੇ, ਹੋਰ ਸੁਣਾਓ ਤੁਹਾਡਾ ਵੈਦਰ ਕਿੱਦਾਂ ਦਾ ਹੈ ਉੱਥੇ?
ਵੈਦਰ ਬਹੁਤ ਗਰਮੀ ਪੈ ਰਹੀ ਏ। ਰੱਬ ਪਤਾ ਨੀ ਕਿਹੜੇ ਮੁਕਾਬਲੇ ਲੱਗੇ ਹੋਏ ਨੇ? ਮੁਕਾਬਲਾ ਕਰ ਰਹੇ ਨੇ।
ਹੂੰ।
ਬਹੁਤ ਗਰਮੀ ਏ।
ਏਵੀ ਸਹੀ ਇੱਥੇ ਵੀ ਗਰਮੀ ਬਹੁਤ ਹੈ।
ਬਹੁਤ ਪਤਾ ਨੀ ਬਹੁਤ ਗਰਮੀ ਪੈ ਰਹੀ ਹੈ, ਤੁਸੀਂ ਬਤਾਓ ਕੀ ਕਰਦੇ ਪਏਸੀ? ਤੇ ਤੁਹਾਨੂੰ ਡਿਸਟਰਬ ਤੇ ਨਹੀਂ ਕਰਤਾ ਮੈਂ ਕਾਲ ਕਰਕੇ
ਨਹੀਂ- ਨਹੀਂ, -ਨਹੀਂ ਯਾਰ, ਮੈਂ ਓਦਾਂ ਬਸ ਫੋਨ ਹੀ ਸਕਰੋਲ ਰੀਲਾ ਸਕਰੋਲ ਸਕਰੋਲ ਕਰ ਰਹੀ ਸੀ ਤੇ ਬੈਠੀ ਹੋਈ ਸੀ, ਪਤਾ ਅੱਜ ਅਸੀਂ ਮਾਰਕੀਟ ਗਏ ਸੀ ਨਾ।
ਹੂੰ।
ਤੇ ਆਪਾਂ ਜ ਤੁਹਾਨੂੰ ਕਾੱਲ ਆਰੀ ਏ ਕੋਈ।
ਹਾਂਜੀ-ਹਾਂਜੀ, ਨਹੀਂ ਮੈਨ ਨਹੀਂ ਆ ਰਹੀ ਉਹ ਮੇਰੇ ਹਸਬੈਂਡ ਨੂੰ ਆ ਰਹੀ ਐਕਚੁਲੀ।
ਓਕੇ। ਤੇ ਨਾ ਐਕਚੁਲੀ ਅੱਜ ਅਸੀਂ, ਗਰਮੀ ਦੀ ਗੱਲ ਹੋ ਰਹੀ ਤੇ ਆਪਾਂ ਅੱਜ ਮਾਰਕੀਟ ਗਏ। ਤੇ ਮੇਰੀ ਗੁੜੀਆ ਮੇਰੇ ਨਾਲ ਹੀ ਸੀਗੀ। ਤੇ ਮੈਨੂੰ ਉਹਦੇ ਲਈ ਕੁਛ ਕੱਪੜੇ-ਵੱਪੜੇ ਲੈਣੇ ਸੀ ਤੇ ਆਪਾਂ ਮੈਂ ਕਿਹਾ ਚੱਲ ਅਸੀਂ ਹੋਸਪਿਟਲ ਗਏ ਸੀ ਉਹਦੀ ਵੈਕਸੀਨੇਸ਼ਨ ਸੀ। ਤੇ ਮੈਂ ਕਿਹਾ, ਚਲੋ ਉਸ ਤੋਂ ਬਾਦ ਆਪਾਂ ਮਾਰ ਤੇ ਕੋਲ ਹੀ ਹੈ ਤੇ ਮੰਮਾ ਅਸੀਂ ਕੁਛ ਲੈ ਆਨੇ ਆ, ਯਾਰ ਮੈਂ ਇਹਨੂੰ ਲੈ ਤਾਂ ਗਈ। ਗਰਮੀ ਵੀ ਬਹੁਤ ਸੀ ਤੇ ਬਟ ਚਲੋ ਮੈ ਇਹਨੂੰ ਕਵਰ ਕੀਤਾ ਹੋਇਆ ਸੀ ਬਟ ਸਟਿਲ ਯਾਰ, ਬਾਹਰ ਐਟਮੋਸਫੀਅਰ ਚ ਇੰਨੀ ਗਰਮੀ ਹੈ। ਤੇ ਉਹ ਆਪਾਂ ਸ਼ੋਪਿੰਗ- ਸ਼ੂਪਿੰਗ ਕੀਤੀ ਐਲੀ ਲਈ ਦੋ-ਚਾਰ ਮੈਂ ਕੁਛ ਕੱਪੜੇ-ਵੱਪੜੇ, ਡਰੈਸ ਲਿੱਤੀ ਆਪਾਂ ਘਰ ਆ ਗਏ। ਯਾਰ ਇੰਨੀ ਐਗਜੋਸਟ ਹੋ ਗਈ। ਮਤਲਬ ਘਰ ਆਕੇ ਇਨਾ ਰੋਈ-ਇੰਨਾ ਰੋਈ, ਯਾਰ ਰਾਤ ਤੱਕ ਸੈੱਟ ਹੀ ਨਹੀਂ ਹੋਈ। ਰਾਤੀ ਸੋਣ ਵੇਲੇ ਵੀ ਰੋਈ ਜੇ ਮੈਨੂੰ ਸਮਝ ਹੀ ਨਾ ਆਏ ਕਿ ਪਤਾ ਨੀ ਯਾਰ ਅਸੀਂ ਫੇਰ ਇਹੀ ਸੋਚਿਆ ਕਿ ਸ਼ਾਇਦ ਥੱਕ ਗਈ ਏ।
ਹਾ ਉਹੀ ਉਹ ਥੱਕ ਗਈ ਹੋਨੀ, ਸਹੀ ਬਹੁਤ ਕੁ ਅੱਸੀਂ ਯਾਰ ਇੰਨੇ ਪਰੇਸ਼ਾਨ ਹੋ ਜਾਂਦੇ ਆ। ਹਾਲਾਂਕਿ, ਅਸੀਂ ਹੈਬੀਚੋਂਲ ਹੈਗੇ ਨੇ ਗਰਮੀ ਦੇ ਅਸੀਂ ਨਾ ਪਰੇਸ਼ਾਨ ਹੋ ਜਾਂਦੇ, ਤੇ ਫੇਰ ਜੇ ਇਨਾ ਛੋਟਾ ਬੱਚਾ ਹੈਗਾ। ਨਾਲੇ ਉਹ ਤੁਸੀਂ ਵੈਸੇ ਮੈਨੂੰ ਇੰਨਾ ਲਾਡਾ ਨਾ ਰੱਖਿਆ ਹੋਇਆ ਵੇ ਤੁਸੀਂ ਉਹਨੂੰ ਗਰਮੀ ਫੀਲ ਹੁਣ ਕਿੱਥੇ ਦਿੱਤੀ ਹੈ ਪੂਰਾ ਦਿਨ ਬੱਚ ਹੋਰ ਕੀ। ਮਾਂ ਕਰਕੇ ਨਾ ਉਹ ਵੀ ਬੱਚੇ ਪਰੇਸ਼ਾਨ ਹੋ ਜਾਂਦੇ ਨੇ। ਤਾਹੀ ਓਹ ਹੋਰ ਸਭ ਵਧੀਆ, ਘਰ ਹੁਣ ਉਹਨੂੰ ਵੈਕਸੀਨੇਸ਼ਨ ਲੱਗੀ ਹੈ ਛੋਟੀ ਕੁੜੀਆਂ ਨੂੰ।
ਹਾਂ-ਹਾਂ, ਉਹਹੀ ਲੱਗਦੀ ਹੈਨਾ ਮੰਨਥ ਵਾਇਸ ਹੁਣ ਉਹਨੂੰ
ਹਾਏ, ਉਹ ਬਚਾਰੀ ਰੋਂਦੀ ਪੀਉਣੀ ਹੈ। ਹਯੇ, ਮੇਰਾ ਮੈਨੂੰ ਬੜਾ ਤਰਸ ਆਦਾ ਹੈ ਉਹਦੇ ਤੇ। ਇਏਡੀ ਸੋਹਣੀ ਜੀ, ਇੱਡੀ ਸੋਹਣੀ ਹੈਗੀ ਰੋਂਦੀ ਤੇ ਮੈਨੂੰ ਹੋਰ ਜ਼ਿਆਦਾ ਤਰਸ ਆਉਦਾ ਹੈ ਕਿ ਇਹ ਕਿਉਂ ਰੋਂਦੀ ਪਈ ਇਹ। ਫੇਰ ਇਹਦਾ ਬਾਬੇ ਨੂੰ ਬੋਲੋ ਸਾਨੂੰ ਦੇ ਦਿਓ ਇਹਦਾ ਦੁੱਖ।
ਹੈਨਾ ਬਟ ਯਾਰ ਨੀ ਪਤਾ ਕੀ ਇਹ ਵੀ ਇਹਨਾਂ ਲਈ ਜ਼ਰੂਰੀ ਹੈ ਕਿਤੇ ਨਾ ਕਿਤੇ ਮੈਨੂੰ ਵੀ ਬਹੁਤ ਫੀਲ ਹੁੰਦਾ ਫਿਰ ਮੈਨੂੰ ਲੱਗਦਾ ਹੈ ਕਿ ਬੱਚਿਆਂ ਲਈ ਜ਼ਰੂਰੀ ਹੈ ਤਾਂ ਕਿ ਇਹਨਾਂ ਨੂੰ ਇਹ ਇੰਨੇ ਵੀ ਯਾਰ ਨਾਜ਼ੁਕ ਨਾ ਰਹਿਣ ਇਹਨਾਂ ਨੂੰ ਪੇਨਸ ਦਾ ਪਤਾ ਹੋਏ ਕਿ ਹਾਂ ਪੇਨ ਹੋ ਰਹੀ ਹੈ ਇੰਨੇ ਵੀ ਨਾਜ਼ੁਕ ਰਹਿਣਗੇ ਯਾਰ ਪਤਾ ਨੀ ਹੈ ਕਿੱਦਾਂ ਦੀ ਸੁਸਾਇਟੀ ਹੈ ਕਿੱਦਾਂ ਦਾ ਸੰਸਾਰ ਹੈ ਬੱਚੇ ਕਿੱਦਾਂ ਸਰਵਾਈਵ ਕਰਨਗੇ ਅਗਰ ਮੈਂ ਇਹਨੂੰ ਇੰਨਾ ਪੋਲਾ ਰੱਖਾਂਗੀ ਪੇਨਲੈਸ ਇੰਜੈਕਸਨ ਵੀ ਆਉਂਦੇ ਨੋਡਾਊਟ ਮੈਂ ਸੋਚਿਆ ਮੈਂ ਕਿਹਾ ਪਹਿਲੇ ਇਹਨਾਂ ਨੂੰ ਮੈਂ ਪੇਲਨੈਂਸ ਲਗਵਾਉਂਦੀ ਹਾਂ, ਬਟ ਕੀ ਹੈ ਨਾ ਬੱਚਿਆਂ ਨੂੰ ਇਹਨਾਂ ਦੇ ਇਮਿਊਨ ਨਿ ਟੀ ਬੀ ਆਰ ਥੋੜ੍ਹੀ ਸਟਰੋਂਗ ਹੋਣੀ ਚਾਹੀਦੀ ਹੈ ਇਹਨਾਂ ਨੂੰ ਪੇਨ ਦਾ ਪਤਾ ਹੋਣਾ ਚਾਹੀਦਾ ਕਿਆ ਵੀ ਦਰਦ ਹੁੰਦੀ ਹੈ ਬਿਲਕੁਲ ਹੀ ਮੈਂ ਬਣਾ ਕੇ ਰੱਖਦਾਂਗੀ ਤੇ ਫਿਰ ਜਦੋਂ ਕਦੀ ਬਾਹਰ ਭੇਜਤਾ, ਪ੍ਰੋਬਲਮ ਫੇਸ ਕਰਨਗੇ ਤੇ ਫੇਸ ਹੀ ਨਹੀਂ ਕਰ ਪਾਉਣਗੇ
ਨਹੀਂ- ਨਹੀਂ ਫਿਰ
ਤੇ ਕਵਿਟ ਘਰ ਜਾਣਗੇ ਉੱਥੋਂ ਹਨਾ ਇਹਨਾਂ ਨੂੰ ਬਾਹਰ, ਇਹਨਾਂ ਨੂੰ ਹਰ ਚੀਜ਼ ਤਾਂਹੀ ਮੈਂ ਅੱਜ ਮਾਰਕੀਟ ਵੀ ਗਈ ਸੀ, ਮੈਂ ਲੈ ਜਾਂਦੀ ਹਾਂ ਬਟ ਬਹੁਤ ਥੱਕੀ ਆ ਯਾਰ ਇਹਨੂੰ ਮੈਂ ਰਾਤੀ ਸਵਾਇਆ ਮੁਸ਼ਕਿਲ ਨਾਲ ਇੱਕ ਪਾਸੇ ਮੈਨੂੰ ਬੋਟਲ ਫੇਡ ਦੇ ਰਹੀ ਹ ਇੱਕ ਪਾਸੇ ਤੇ ਇਹਦੀ ਮੰਮਾ, ਮੰਮਾ ਇਹਦੀਆਂ ਲੱਤਾਂ ਦਬਾ ਰਹੇ ਨੇ ਕਿ ਇਹ ਕਿਸੇ ਵੀ ਤਰੀਕੇ ਨਾਲ ਸੋ ਜਾਏ ਇੱਕ ਪਾਸੇ ਮੈਂ ਪਾਠ ਲਗਾਇਆ ਹੋਇਆ ਹੈ ਪਰ ਚਲੋ ਬਸ ਜਿਸ ਤਰ੍ਹਾਂ ਕਿਸ ਤਰ੍ਹਾਂ ਇਹਨੂੰ ਮੈਂ ਸਵਾਤਾ ਆ ਥੱਕ ਗਏ ਸੀ ਸਾਰੇ ਫਿਰ ਅਸੀਂ ਹੁਣ ਬਿਲਕੁਲ ਤੋਬਾ ਕੀਤਾ ਕਿ ਦੁਬਾਰਾ ਹੁਣ ਅਸੀਂ ਧੁੱਪੇ ਤੇ ਨਹੀਂ ਲੈ ਕੇ ਜਾਵਾਂਗੇ
ਨਹੀਂ -ਨਹੀਂ ਤੁਸੀਂ ਸ਼ ਸ਼ਾਮੀ ਵਾਲਾ ਟ੍ਰਿਪ ਦੇਖਲੋ ਇਹਦੇ ਨਾਲ, ਗੁੜੀਆਂ ਲੈ ਕੇ ਨਾ ਨੀ ਜਾਓ ਬਾਹਰ ਵੀ ਬਹੁਤ ਗਰਮੀ ਪੈਂਦੀ ਪਈਏ, ਬੱਚਾ ਘਬਰਾਉਣ ਲੱਗ ਜਾਂਦਾ ਇੰਨੀ ਗਰਮੀ 'ਚ ਵੈਸੇ ਮੈਂ ਤੁਹਾਨੂੰ ਫੋਨ ਕੀਤਾ ਸੀ ਅੱਜ ਕਿਸੇ ਹੋਰ ਕੰਮ ਵਾਸਤੇ, ਪਰ ਗੁੜੀਆਂ ਦਾ ਟੋਪਿਕ ਇੰਨਾ ਅੱਛਾ ਨਾ ਮੇਰਾ ਤੇ ਹੋਰ ਜਾਣ ਤੇ ਮਨ ਹੀ ਨਹੀਂ ਕਰ ਰਿਹਾ। ਗੁੜੀਆਂ ਦੀ ਗੱਲਾਂ ਕਰੀਏ ਤੁਹਾਡੇ ਨਾਲ, ਮੈਂ ਤੁਹਾਨੂੰ ਪੁੱਛਣਾ ਸੀ, ਅਹ ਤੁਸੀਂ ਜੰਮੂ ਦੇ ਹੈਗੇ ਹੋ, ਮੈਂ ਕਿਹਾ ਚਲੋ ਅੱਛਾ, ਉਥੇ ਦੀ ਕੋਈ ਸਪੈਸ਼ਲ ਡਿਸ਼ੀਜ਼ ਬਤਾਓ ਮੇਰਾ ਨਾ ਕੁਛ ਡਿਫਰੈਂਟ ਬਣਾਉਣ ਤੇ ਮੰਨ ਆ ਅੱਜ ਘਰ, ਕੁਛ ਬਤਾਓ। ਕਿਹੜੀ- ਕਿਹੜੀ ਡਿਸ਼ਿਜ਼ ਹੁੰਦੀਆਂ ਜੰਮੂ ਦੀਆਂ ਖਾਸ
ਚਾਰ ਜੰਮੂ ਦੀ ਡਿਸ਼ਿਸ ਮੈਂ ਤੁਹਾਨੂੰ ਦੱਸਦਾ ਹਾਂ, ਤੁਸੀਂ ਬਣਾ ਵੀ ਲੈਣਾ ਪਰ ਪਤਾ, ਹਰ ਕੋਈ ਨੀ ਲਾਈਕ ਕਰਦਾ ਤੁਸੀਂ ਚਲੋ ਲਾਈਕ ਕਰ ਦਿਓ ਤੁਸੀਂ ਇੱਕ ਦੋ ਵਾਰੀ ਸਾਡੇ ਘਰੋਂ ਖਾਧੀ ਵੀ ਹੋਣੀ ਮੈਂ ਤੁਹਾਨੂੰ ਉਹੀ ਦੱਸਾਂਗੀ ਤੁਸੀਂ ਬਣਾਓਗੇ ਤੇ ਸਭ ਖਾਂਣਗੇ ਹਨਾ ਅਹ ਇੱਕ ਕਸ਼ਮੀਰੀ ਡਿਸ਼ ਹੈ ਜਖ ਜਖਣੀ ਹੁੰਦੀ ਜਖਮੀ
ਅੱਛਾ -ਅੱਛਾ
ਹਾਂ ਲੋਟਸ ਟਾਈਮ ਹੁੰਦੀ ਹੈ ਨਾ, ਜਿਹਨੂੰ ਆਪਾਂ ਲੋਕ, ਕੋਈ ਲੋ ਕੋਈ ਇਹਨੂੰ ਨੰਦਰੂ ਕਹਿੰਦਾ, ਕੋਈ ਇਹਨੂੰ ਭੇਂ ਕਹਿੰਦਾ, ਪੰਜਾਬੀ 'ਚ ਇਹਨੂੰ ਨੀ ਵੈਸ
ਆਹੋ ਆਹੋ ਆਹੋ ਸਹੀ, ਲੋਟਸ ਸਟੈਪ ਹਮ -ਹਮ ਸਮਝ ਗਈ ਮੈਂ
ਤੇ ਮੈਂ ਲੋਟਸ ਟਪ ਬੋਲ ਦਿੰਦੀ ਚਲੋ ਸਭ ਲੋਟਸ ਟਮ ਚਲੋ ਸਭ ਨੂੰ ਪਤਾ ਹੈ ਇਹੀ ਹੁੰਦੀ ਹੈ, ਤੇ ਨਾ ਇਹਦੀ ਜਖਣੀ ਬਣਦੀ ਹੈ ਬਹੁਤ ਟੇਸਟੀ ਮਤਲਬ ਇਹ ਦਹੀਂ ਚ ਬਣਦੀ ਹੈ, ਹਾਂ ਤੇ ਤੁਸੀਂ ਏਦਾਂ ਕਰੋ, ਮੈਂ ਤੁਹਾਨੂੰ ਇਨ ਸ਼ੋਰਟ ਦੱਸਾਂਗੀ, ਤੇ ਤੁਸੀਂ ਆਪਣੇ ਬਾਅਦ ਚ ਬਣਾ ਲਿਓ ਕਦੀ ਹੋਏਗਾ ਮੈਨੂੰ ਪੁੱਛ ਲਿਓ। ਤੁਸੀਂ, ਅਹ ਨੰਦੂ ਲੈ ਕੇ ਆਉਣੇ ਆ ਵਾਈਟ- ਵਾਈਟ ਬਿਲਕੁਲ ਨੀਟ ਐਂਡ ਕਲੀਨ, ਗੰਦੇ ਵਾਲੇ ਨੀ। ਵਾਈਟ ਲੈ ਕੇ ਆਓ, ਉਹਨੂੰ ਤੁਸੀਂ ਕੀ ਕਰਨਾ ਹੈ। ਨੰਦਰੂ ਕੱਟਣੇ ਤੁਸੀਂ ਥੋੜੇ ਜਿਹੇ ਮੋਟੇ ਪੀਸਿਸ ਵਿੱਚ, ਥੋੜਾ ਵੱਡਾ ਪੀਸ ਲਈ ਠੀਕ ਹੈ ਥੋੜਾ ਵੱਡਾ ਪੀਸ ਕੱਟਣਾ, ਜਿੰਨਾ ਕਟਹਲ ਦਾ ਪੀਸ ਹੁੰਦਾ ਨਾ ਇੰਨਾ ਪੀਸ ਕੱਟੋ। ਤੁਸੀਂ ਉਹਦੇ ਨਾਲ ਲੰਬੇ ਲੰਬੇ ਦੋ ਤਿੰਨ ਪਿਆਜ ਕੱਟ ਲਓ। ਤੇ ਨਾ ਇੱਕ ਦੋ ਕੋਲੀ ਪਾਣੀ ਪਾ ਕੇ ਨਮਕ ਪਾ ਕੇ। ਤੁਸੀਂ ਇਹਨੂੰ ਦੋ ਤਿੰਨ ਵਿਸਲਜ ਦਵਾ ਦਿਓ ਏਨਾ ਕੀ ਹੋਏਗਾ ਨੰਦਰੂ ਜਿਹੈ ਉਹ ਅ ਬੋਇਲ ਹੋ ਜਾਣਗੇ। ਸੈਕਿੰਡ ਸਟੇਪ ਤੁਸੀਂ ਐ ਕਰਨਾ। ਤੁਸੀਂ ਇੱਕ ਸਾਈਡ ਤੇ ਕੀ ਕਰਨਾ ਦਹੀਂ ਲੈਣੀ ਆ। ਓਕੇ ਦਹੀਂ ਦੇ ਵਿੱਚ ਨਾ ਇੱਕ ਚਮਚ। ਬੇਸਨ ਪਾ ਕੇ ਉਹਨੂੰ ਵਿਸਟ ਕਰ ਲੈਣਾ ਅਸੀੇ ਤਰੀਕੇ ਨਾਲ ਤਾਂ ਕਿ ਦਹੀਂ ਅਸੀਂ ਦੇ। ਨਾਲ ਬੀਟ ਹੋ ਜਾਏ ਉਸ ਤੋਂ ਬੀਟਡ। ਦਹੀਂ ਜਿਹੜਾ ਵੇਸਣ ਵਾਲਾ ਉਹਨੂੰ ਥੋੜ੍ਹਾ ਦਿਨ ਤੁਸੀਂ ਅਹ ਰੱਖਣਾ ਕੋ। ਕੁੱਕਰ ਚ ਰੱਖ ਦੋ ਤੇ ਥੋੜ੍ਹਾ ਜਿਹਾ ਤੁਸੀ ਓਹਨੂੰ ਗਰਮ ਕਰਨਾ। ਠੀਕ ਹੈ ਥੋੜਾ ਓਹਨੂੰ ਜਿਸ ਤਰ੍ਹਾਂ ਨਾ ਉਹ ਬੇਸਣ ਥੋੜਾ ਪੱਕ ਜਾਏ ਕੱਚਾ ਕੱਚਾ ਨਾ ਆਏ।
ਅੱਛਾ ਅੱਛਾ ਨਹੀਂ ਇਹ ਜਿਹੜਾ ਤੁਸੀਂ ਜਦੋਂ ਅਹ ਨੰਦਰੂ ਨੂੰ ਬੋਇਲ ਕੀਤਾ ਹੈ। ਤੇ ਵਿੱਚ ਪਿਆਜ ਪਾਏ ਸੀ ਜਾਂ ਮਤਲਬ ਸਿੰਪਲ ਹੀ ਬੋਇਲ ਕੀਤਾ ਉਹਨੂੰ।
ਨਹੀਂ ਮੈਂ ਤੁਹਾਨੂੰ ਦਸਿਆ ਹੈਂ ਕਿ ਪਿਆਜ਼ ਪਾਉਣੇ ਆ ਲੰਬੇ ਲੰਬੇ।
ਅੱਛਾ ਅੱਛਾ।
ਪਾ ਲੋ ਲੰਬੇ ਲੰਬੇ ਪਿਆਜ਼ ਪਾ ਕੇ ਨਮਕ ਪਾ ਕੇ। ਇੱਕ ਅੱਧਾ ਕੌਲੀ ਪਾ ਕੇ ਵਿਸਲਸ ਕਰਾ ਦਿਓ ਦੋ ਤਿੰਨ। ਵੰਨ ਸਾਈਡ ਤੇ ਤੁਸੀਂ ਓਦਾਂ ਹੀ ਦਹੀਂ ਤੇ ਬੇਸਣ ਪਾ ਕੇ ਉਹਨੂੰ। ਥੋੜੀ ਦੇਰ ਪਕਾਨਾ ਏ ਔਰ ਕੜਛੀ ਮਾਰਦੇ ਰਹਿੰਨੀ ਹੈ ਸੋ ਦੇਟ ਦਹੀਂ ਫੁੱਟ।
ਲਮਸ ਨਾ ਹਾਂ ਫੁੱਟੇ ਨਾ।
ਜਿੱਦਾਂ ਆਪਾਂ ਕੜੀ ਬਣਾਉਂਦੇ ਆ।
ਸਮਝ ਗਈ, ਸਮਝ ਗਈ ਚ ਚਮਚ ਚਲਾਉਂਦੇ ਰਹਿਣ ਚਮਚ ਚਲਾਉਂਦੇ ਰਹਿਣ ਵਾਲਾ।
ਹਾਂ ਜਦੋਂ ਉਹ ਸਭ ਥੋੜ੍ਹਾ ਜਿਹਾ ਹੋ ਜਾਏਗਾ ਨਾ, ਜਦੋਂ ਉਹਨੂੰ ਬੋਇਲ ਆਉਣ ਲੱਗ ਜਾਣਗੇ। ਤੁਸੀਂ ਆਪਣਾ ਕੀ ਕਰਨਾ। ਜਿਹੜੇ ਨੰਦਰੂ ਵਨ ਸਾਈਡ ਬੋਇਲ ਸੀ ਨਾ, ਤੁਸੀਂ ਉਹਦੇ ਵਿੱਚ ਪਾ ਦੇਣੇ ਆ। ਰਾਈਟ। ਉਹ ਚ ਪਾ ਤਾ ਲਿਕੁਡ ਜਿਹੜਾ ਆਪਾਂ ਰੈਡੀ ਕੀਤਾ ਸੀ, ਉਹ ਚ ਆਪਾਂ ਨੰਦਰੂ ਵਾਲਾ ਸਾਰਾ ਸਮਾਨ। ਪਾਤਾਂ ਠੀਕ ਹੈ, ਹੁਣ ਤੁਸੀਂ ਕੀ ਕਰਨਾ ਇਹਦੇ ਵਿੱਚ ਹੁਣ। ਅਹ ਕੁਛ ਵੀ ਦੇਗੀ ਮਿਰਚ ਹਲਦੀ ਵਲਦੀ ਕੁਛ ਨਹੀ ਪੈਂਦੀ ਕਿਉਂਕਿ। ਸਬਜ਼ੀ ਬਣਦੀ ਆ ਵਾਈਟ। ਜਦੋਂ ਤੁਸੀ ਹਨਾ ਜਦੋਂ ਐਸਾ ਪਾਓਗੇ ਨਾ ਉਸ ਤੋਂ ਬਾਅਦ ਤੁਸੀਂ ਇਹਦੇ ਵਿੱਚ। ਚ ਕੀ ਨਾਮ ਕਹਿੰਦੇ ਆ ਪਾ ਦੋ। ਹਾਂ ਕਸੂਰੀ ਮੇਥੀ, ਸਭ ਤੋਂ ਪਹਿਲਾ ਨਾ ਤੁਸੀਂ ਇਹ ਚ। ਇੱਕ ਡੇਢ ਕੜਛੀ ਘਿਓ ਦੀ ਪਾ ਦੇਨੀ ਦੇਸੀ ਘਿਓ ਦੀ।
ਇਹ ਕੁਛ ਜ਼ਿਆਦਾ ਲੰਬੀ ਰੈਸਿਪੀ ਨਹੀਂ ਹੋਗੀ ਇਹ ਤਾਂ ਬਹੁਤ ਲੰਬੀ ਹੋਗੀ। ਥੋੜੀ ਸਿੰਪਲ ਜਿਹੀ ਹੋ ਜਾਂਦੀ ਨਾ ਤੇ ਲਾਈਕ ਪਤਾ ਇਹ ਕੰਮ ਕਰੋ ਪਤਾ ਹੈ। ਕੀ ਕਰਨਾ ਤੁਸੀਂ ਤੁਹਾਡੀ ਇਹ ਰੈਸਿਪੀ ਤੇ ਚਲੋ ਮੈਂ ਸੁਣੀ। ਅ ਮੈਨੂੰ ਮੈਨੂੰ ਥੋੜ੍ਹੀ ਇੰਟਰਸਿੰਗ ਵੀ ਲੱਗ ਰਹੀ ਮੈਂ ਤੁਹਾਡੇ ਘਰ ਖਾਧੀ ਮੈਨੂੰ ਸੱਚੀ ਬਹੁਤ ਸਵਾਦ ਲੱਗੀ ਸੀ। ਸਾਡਾ ਲੇਡੀਜ਼ ਹੈ ਕਿ ਸਾਨੂੰ ਸਭ ਚੀਜ਼ਾਂ ਪਸੰਦ ਆ ਜਾਂਦੀਆਂ ਮੈਨੂੰ ਤੁਸੀਂ ਨਾ ਇੱਕ ਕੰਮ ਕਰਨਾ। ਇਹਦੇ ਨਾ ਵੋਇਸ ਨੋਟਸ ਬਣਾ ਕੇ ਭੇਜਦੇ ਤੁਸੀਂ ਮੈਨੂੰ ਤਾਂ ਕਿ ਹੁਣ ਦੇਖੋ ਫੋਨ ਤੇ ਮੈਂ। ਸੁਣ ਲਿਆ ਤੇ ਬਾਅਦ ਚ ਤੁਹਾਨੂੰ ਬਾਰ ਵਾਰ ਪਰੇਸ਼ਾਨ ਨੀ ਕਰਨਾ ਪਏਗਾ ਵੋਇਸ ਨੋਟ ਹੋਏਗਾ। ਤੇ ਚਲੋ ਮੈਂ ਰਿਕਾਰਡਿੰਗ ਸੁਣ, ਸੁਣ ਕੇ ਸੁਣ।
ਚਲੋ ਠੀਕ ਹੈ, ਠੀਕ ਹੈ ਹਾਂ ਮੈਂ ਇੱਦਾਂ ਕਰ ਦੂੰਗੀ ਕਿਉਂਕਿ ਸੱਚੀ ਤੁਸੀਂ ਭੁੱਲ ਜਾਓਗੇ ਜਾਂ ਫਿਰ ਜਿਸ ਦਿਨ ਬਣਾਉਣੀ ਹੋਏਗੀ ਨਾ ਉਸ। ਮੈਨੂੰ ਕਾਲ ਕਰਦੀ ਮੈਂ ਤੁਹਾਨੂੰ ਨਾ ਬਣਾਉਂਦੇ ਹੋਏ ਦੱਸਦੀ ਜਾਾਂਗੀ ਉਹ। ਬਹੁਤ ਇਜ਼ੀ ਪ੍ਰੋਸੈਸ ਮੈਂ ਵੀ ਅਪਣੀ ਮੰਮਾ ਤੋਂ ਇੱਦਾਂ ਹੀ ਸਿੱਖੀ ਹੈ। ਉਹ ਮੈਨੂੰ ਫੋਨ ਤੇ ਦੱਸਦੇ ਰਹਿੰਦੇ ਆ।
ਇੱਦਾਂ ਹੀ ਮੈਂ ਤਾਂ ਆਪਣੀ ਮਦਰ ਨੂੰ ਇਸ ਤਰ੍ਹਾਂ ਕਹਿੰਦੀ ਮੈਂ ਕਲ ਤੇ ਨੀ ਨਾ ਰਹਿੰਦੀ ਉਹਨਾਂ ਨਾਲ। ਮੈਂ ਉਹਨਾਂ ਨੂੰ ਇਸ ਤਰਾਂ ਹੀ ਪੁੱਛ ਲੈਂਦੀ ਰੈਸਿਪੀਜ ਮੈਂ ਕਹਿੰਦੀ ਆ ਬਈ। ਲਿਖ ਦਿੰਦੀ ਮੈ ਆ ਵਾਲੀ ਰੈਸਪੀ ਦੀ ਭੇਜ ਦੋ ਸਾਰੀ ਰਕਾਰਡਿੰਗ ਉਹ ਵੋਇਸ ਨੋਟ ਬਣਾ ਕੇ ਮੈਨੂੰ। ਸਟੈਪ ਬਾਈ ਸਟੈਪ ਭੇਜ ਦਿੰਦੇ ਨੇ।
ਮੈਂ ਵੀ ਏਦਾਂ ਈ ਕਰ ਦਾਂਗੀ ਤੁਹਾਨੂੰ ਭੇਜ ਦਾਂਗੀ ਜੀਸ ਦਿਨ ਲੈ ਕੇ ਆਓਗੇ ਨਾ। ਮੈਂ ਤਾਨੂੰ ਭੇਜ ਦਾਂਗੀ, ਤੁਸੀਂ ਵਨ ਬਾਏ ਵਨ ਉਹਨੂੰ ਬਣਾਉਂਦੇ ਰਇਓ ਤ ਵਧੀਆ।
ਖਾਧੀ ਸੀ ਮੈਨੂੰ ਉਸ ਦਿਨ ਤੋਂ ਬਾਅਦ ਇੰਨਾ ਮਜ਼ਾ ਆਇਆ ਮੈਂ ਕਿਆ ਕਿੰਨੀ ਸਵਾਦ ਸਬਜ਼ੀ ਏ ਅਸੀਂ ਏਵੇ ਦਾਲਾਂ ਮਗਰ ਭੱਜਦੇ ਰਹਿੰਦੇ ਆ ਤੇ ਮੈਨੂੰ ਤੇ
ਤੇ ਤੁਸੀਂ ਏ ਰੱਖਣੀ ਅਗਰ ਨੰਦਰੂ ਦੀ ਬਣਾਈ ਹੈ ਨਾ ਤਾਂ ਅਗਰ ਇਫ ਯੂ ਆਰ ਨਾਨ ਵੈਜੀਟੇਰੀਅਨ ਤੇ ਤੁਸੀਂ ਉਹਦੀ ਵੀ ਬਣਾ ਸਕਦੇ ਹੋ, ਮਟ ਰਾਈ ਮਟਨ ਦੀ ਵੀ ਬਹੁਤ ਅੱਛੀ ਬਣਦੀ ਐ।
ਟੰਡੀ ਅਖਨੀ ਕੋਈ ਚ ਕੋਈ ਨਾ ਅਹ ਕਸ਼ਮੀਰੀ ਵਿਆਹ ਹੈਗਾ ਸੀ। ਤੂ ਪਤਾ ਨੀ ਉੱਥੇ ਨਾ ਕੋਈ ਇੱਕ ਚੀਜ਼ ਬੋਲਦੇ ਨੇ ਕਿ ਬੜੀ ਸਾਰੀ ਸਬਜ਼ੀਆਂ ਨੋਨ ਵੈਜ ਦੀਆਂ ਹੁੰਦੀਆਂ ਨਾ, ਪਤਾ ਨੀ ਸ਼ਾਇਦ ਉਹਨੂੰ ਬਾਜ਼ਵਾਨ ਕਹਿੰਦੇ ਨੇ ਸ਼ਾਇਦ। ਇੱਕ ਟਰਮ ਯੂਜ ਕਰਦੇ ਨੇ ਜਦੋ ਕੁੱਛ ਮੈਂ ਵੇਖੀ ਸੀ ਵੀਡੀਓ ਓਚ ਮੈਂ ਮੈਂ ਦੇਖਿਆ ਓ ਵਾਈਟ ਕਲਰ ਦਾ ਮਟਨ ਫਿਰ ਮੈਂ ਗੂਗਲ ਕੀਤਾ ਮੈਂ ਕਿਹਾ ਦੇਖਦੀ ਆ। ਫਿਰ ਓ ਮੈਨੂੰ ਤਾਂ ਪਤਾ ਚੱਲਿਆ ਕਿ ਐ ਤੇ ਮਟਨ ਦੀ ਅਖਨੀ ਹੈਗੀ ਏ, ਮੈਂ ਕਿਹਾ ਇੱਥੇ ਦੀ ਕਿਸੇ ਨੂੰ ਪਸੰਦ ਹੀ ਨੀਂ ਆਉਣੀ, ਇਹਨਾਂ ਨੂੰ ਓਥੇ ਸਾਰਿਆਂ ਨੂੰ ਪਸੰਦ ਹੈ ਜੀ। ਲਾਲ ਰਾਰਾ
ਹੋ ਲਾਲ, ਲਾਲ ਮੈਂ ਸਮਝ ਗਈ ਆ ਹਾਂ, ਹਾਂ। ਹੁ ਯਾਰ ਉੱਥੇ ਦੇ ਲੋਕ ਪਸੰਦ ਕਰਦੇ ਨੇ ਉ ਈਵਨ ਅੱਸੀ ਪਰਸ ਉਨ੍ਹਾਂ ਲਈ ਵੀ ਪਸੰਦ ਤੇ ਮੇਰੀ ਮੰਮਾ ਦੇ ਬਣਾਉ ਦੀ ਹੈ, ਪਰ ਉਹਦੇ ਨਾਲ ਰਾਈਸ ਬਹੁਤ ਸਵਾਦ ਲੱਗਦੇ ਏ। ਚਪਾਤੀ ਚਲ ਅੱਛੀ ਲਗੇਗੀ ਪਰ
ਤੁਹਾਡੀ ਮਦਰ ਆਉਣਗੇ ਨਾ ਕਦੀ ਤੇ ਮੈਨੂੰ ਬੁਲਾਣਾ ਘਰ ਮੈਂ ਵੀ ਉਹਨਾਂ ਦੇ ਹੱਥਾਂ ਦਾ ਬੋਲਾਂ ਨਾ ਕਿ ਮਟਨ ਦੀ ਅਖਣੀ ਬਣਾ ਕੇ ਖਵਾਉਣ, ਕਿਉਂਕਿ ਸਾਡੇ ਇੱਥੇ ਕੋਈ ਚੀਜ਼ਾਂ ਪਸੰਦ ਹੀ ਨਹੀਂ ਕਰਦਾ ਏ ਵਲਿਆ। ਵਾਈਟ, ਵਾਈਟ ਵਾਲੀ ਸਬਜ਼ੀਆਂ ਸਗੋਂ ਸਾਨੂੰ ਮੈਨੂੰ ਫੇਰ ਪਸੰਦ ਆਉਂਦੀਆਂ ਨੇ ਚਲੋ ਠੀਕ ਹੈ, ਮੈਂ ਤੁਹਾਨੂੰ ਫਿਰ ਥੋੜ੍ਹੀ ਦੇਰ ਤਿਕਣ ਕਰਦੀ ਹਾਂ, ਹਾਂਜੀ ਓਕੇ ਜੀ।
ਜੀ, ਠੀਕ ਹੈ ਓਕੇ।